ਸਤਿ ਸ੍ਰੀ ਅਕਾਲ ਭਾ, ਹੋੋਰ ਜੀ ਤੁਹਾਡਾ ਘਰ ਪਰਿਵਾਰ ਵਧੀਆ ਜੀ
ਹਾਂਜੀ ਸਭ ਵਧੀਆ ਜੀ
ਮੈਂ ਕਹਿ ਰਿਹਾ ਸੀ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਕਹਿ ਰਿਹਾ ਸੀ ਮਤਲਬ ਸਾਡੇ ਘਰ 'ਚ ਕਿਸੇ ਨੂੰ ਕੈਂਸਰ ਹੈਗਾ ਜੀ ਮੇਰੀ ਨਾ ਦਾਦੀ ਨੂੰ ਹੋ ਗਿਆ
ਹ ਹਾਂਜੀ
ਹੁਣ ਤੁਸੀਂ ਸਾਡੀ ਗਲੀ ਚ ਕਿਸੇ ਨੂੰ ਹੋਇਆ, ਮਤਲਬ ਕੈੰਸਰ
ਹਾਂਜੀ-ਹਾਂਜੀ
ਹੁਣ ਤੁਸੀਂ ਇਹ ਦੱਸੋ ਕਿ ਉਹਦਾ ਕੀ ਇਲਾਜ ਹੈਗਾ ਭਾਜੀ
ਭਾਜੀ ਤੁਸੀਂ ਡਾਕਟਰ ਕੋਲ ਲੈ ਕੇ ਗਏ ਉਹਨਾਂ ਨੂੰ
ਹਾਂਜੀ ਹਾਂਜੀ ਉਹਨਾਂ ਦੀ ਇਹ ਬਿਮਾਰੀ ਹੈਗੀ।
ਨਹੀਂ ਮਤਲਬ ਇਹ ਜਿਹੜੀ ਬਿਮਾਰੀ ਹੁੰਦੀ ਨਾ ਭਾਜੀ ਕਈਆਂ ਨੂੰ ਆਉਂਦੀ ਜਨੈਟਿਕ ਜੀ ਠੀਕ ਹੈ ਕਈਆਂ ਨੂੰ ਜਨੈਟਿਕ ਹੁੰਦੀ ਹੈ ਜੀ ਕਈਆਂ ਨੂੰ ਮਤਲਬ ਕਿ ਵਰਤ ਤੋਂ ਬਾਅਦ ਹੋ ਜਾਂਦੀ ਹੈ ਜੀ ਤੇ ਮੈਂ ਪਹਿਲਲੇ ਪੁੱਛਣਾ ਚਾਹਾਂਗਾ ਵੀ ਉਹਨਾਂ ਨੂੰ ਜਨੈਟਿਕ ਹੈਗੀ ਮਤਲਬ ਉਹਨਾਂ ਨੂੰ ਜਨਮ ਤੋਂ ਬਾਅਦ ਹੋਈ ਹੈ।
ਕੀ ਮਤਲਬਧੀ ਸਮਝ ਨਹੀਂ ਹੈ ਗਣ
ਵੀ ਉਹਨਾਂ ਨੂੰ ਬਿਮਾਰੀ ਜਿਹੜੀ ਕੈਂਸਰ ਹੈਗੀ ਸੀ ਪਹਿਲੀ ਸੀ ਵੀ ਕਿ ਬਾਅਦ ਵਿੱਚ ਹੋਈ ਹੈ। ਬਾਅਦ ਚ ਹੋਈਏ ਮਤਲਬ ਹੁਣੀ ਹੂਰੇ ਹੋਈਏ ਮਤਲਬ ਹੁਣ ਪਤਾ ਲੱਗਿਆ ਤੁਹਾਨੂੰ ਹੁਣ ਪਤਾ ਲੱਗਿਆ ਤੇ ਮਤਲਬ ਤੁਸੀਂ ਹੁਣੇ ਡਾਕਟਰ ਕੋਲ ਲੈ ਕੇ ਗਏ ਹੋੁਣੇ ਉਹਨੇ ਮਤਲਬ ਟੈਸਟ ਵਗੈਰਾ ਕੀਤੇ ਨੇ ਕੀਮੋਥੈਰੇਪੀਤਲਬ ਹੁੰਦੀ ਹੈ ਇਸ ਤੋਂ ਬਾਅਦ ਤੇ ਜੀ ਇਹਦਾ ਇਲਾਜ ਇਹੀ ਹੈਗਾ ਠੀਕ ਹੈ।
ਹਾਜੀ ਮੈਂ ਲੈ ਗਿਆ। ਜੀ ਕਪਿਲ ਹੋਸਪਿਟਲ ਚ
ਅੱਛਾ ਜੀ ਤੇ ਮਤਲਬ ਕੀ ਉਹਈ ਚੀਜ਼ ਦੱਸੀ ਡਾਕਟਰ ਨੇ ਇਹ ਦੱਸਿਆ ਹੋਣਾ ਜੀ ਵੀ ਜਿਹੜੇ ਡੈਡ ਲੈ ਗਏ ਨੇ ਉਹ ਵੱਧ ਗਏ ਨੇ ਬੋੜੀ ਚ
ਬਿਲਕੁਲੀ ਬਿਲਕੁਲ ਆਈ ਦੱਸ ਜੀ
ਤੇ ਮਤਲਬ ਕੀ ਕੈਂਸਰ ਵੈਸੇ ਬਲੱਡ ਕੈਂਸਰ ਹੈਗਾ ਜੀ ਉਹਨਾਂ ਨੂੰ ਆਹ ਬਲੱਡ ਕੈਂਸਰ ਵਾਈਟ ਬਲੱਡ ਕੈਂਸਰ ਹੋ ਗਿਆ ਹੋਨਾ ਨਾ ਵਾਈਟ ਬਲੱਡ ਸੈੱਲ ਮਾਤਰਾ ਘੱਟ ਗਈ ਹੋਣੀ ਹੈ ਤੇ ਭਾਜੀ ਫੇਰ ਮਤਲਬ ਕੀ ਪੁੱਛਣਾ ਤੁਸੀਂ ਬਈ ਕਿਵੇਂ ਏਨੂ ਸਹੀ ਕਰੀਏ ਭਾਜੀ ਵੇਖੋ। ਐਨ ਬਿਮਾਰੀ ਐਸੀ ਹੈਗੀ ਹੈ ਬੀ ਇਨ ਸਹੀ ਕਰਨ ਦਾ ਤਰੀਕਾ ਕਾ ਹੁਣੇ ਤੱਕ ਤੇ ਵਿਗਿਆਨ ਨੇ ਨਹੀਂ ਖੋਜ ਪਾਈ ਜੀ ਪੂਰੇ ਸਹੀ ਤਰੀਕੇ ਨਾਲ ਬਾਕੀ ਇਹ ਹੈਗਾ ਬੀ ਤੁਸੀਂ ਕੁੱਝ ਦਵਾਈਆਂ ਦੁਵੀਈਆਂ ਚਲਾ ਕੇ ਕੁਛ ਆਪਣਾ ਵੀ ਐਕਸਰਸਾਈਜ਼ ਵਗੈਰਾ ਕਰਕੇ ਵਧੀਆ ਡਾਇਟ ਲੈ ਕੇ ਤੁਸੀਂ ਇਹਨੂੰ ਤੁਸੀਂ ਇਹਨੂੰ ਘੱਟ ਕਰ ਸਕਦੇ ਜੇ ਠੀਕ ਹੈ ਜੀ ਇਹ ਆਪਣਾ ਹੀ ਹੈਗਾ ਡੋਕਟਰ ਕੋਲ ਪਹਿਲੇ ਤੇ ਇਹਦੀ ਰੈਗੂਲਰ ਕੀਮੋਥੇਰਪੀ ਹੁੰਦੀ ਹੈ ਜੀ ਉਹ ਤੁਹਾਨੂੰ ਡੋਕਟਰ ਸਾਹਿਬ ਨੇ ਦੱਸਤਾ ਹੋਣਾ ਜੀ ਉਸ ਤੋਂ ਬਾਅਦ ਤੁਸੀਂ ਇਹਨੂੰ ਰੈਗੂਲਰ ਐਕਸਰਸਾਈਜ਼ ਕਰਾਓ ਜੀ
ਅੱਛਾ ਜੀ ਕੀ ਮਤਲਬ ਐਕਸਰਸਾਈਜ਼ ਕਰਾਈ ਉਨੂੰ।
ਰੈਗੂਲਰ ਐਕਸਾਈਜ਼ ਆਪਣੀ ਵੀ ਆਪਣਾ ਕੈਲਰੀ ਬਰਨ ਕਰਨ ਰੋਜ਼ ਰੋਜ਼ ਆਪਣਾ ਵੋਕ ਕਰਨ ਸਵੇਰੇ ਠੀਕ ਹੈ ਜੀ ਉਸ ਉਸ ਤੋਂ ਬਾਅਦ ਜੀ ਤੁਸੀਂ ਇਹਨਾ ਨੂੰ ਜ਼ਰੂਰ ਜੂਸ ਵਗੈਰਾ ਦਿਓ। ਰੈਗੂਲਰ ਹੈਲਦੀ ਡਾਇਟ ਦਿਓ ਇਹਨਾਂ ਨੂੰ
ਹਜੀਜ਼ਰ
ਠੀਕ ਹੈ ਜੀ ਕੋਈ ਅਸੀਂ ਗ਼ਲਤ ਚੀਜ਼ ਖਾਣ ਨੂੰ ਉਹਨਾਂ ਦੇ ਜੰਕ ਫੂਡ ਨੀ ਦੇਣਾ ਕੁਛ ਤੁਸੀਂ
ਹਾਂਜੀ ਉਹ ਤੇ ਮਤਲਬ ਉਹ ਨਹੀਂ ਦੇਣਾ ਜੀ ਉਹ ਤੇ ਬਹੁਤ ਗੰਦਾ ਹੁੰਦਾ।
ਹਾਂਜੀ ਮਤਲਬ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਬੜਾ ਬਾਕੀ ਐ ਹੈਗਾ ਉਹਨਾ ਨੂੰ ਖੁਸ਼ ਰੱਖਣਾ ਤੁਸੀਂ ਜਿੰਨਾ ਹੋ ਸਕਦਾ। ਉਹ ਨੂੰ ਦੁਖੀ ਨਹੀਂ ਹੋਨ ਦੇਨ ਉਹ ਨੂੰ ਇਹ ਨੀ ਫੀਲ ਹੋਨ ਦੇਨਾ ਬੀ ਉਹਨਾਂ ਨੂੰ ਕੈਂਸਰ ਹੈਗਾ। ਕਿਉਂਕਿ ਬੰ ਐ ਹੀ ਬਿਮਾਰੀ ਹੈਈ ਹੈ ਬੰਦਾ ਸੋਚ ਸੋਚ ਮਰ ਜਾਂਦਾ ਹੈ ਜੀ ਇਹਦੇ ਚ ਡਿਪਰੈਸ਼ਨ ਵਿੱਚ ਆ ਜਾਂਦਾ ਜੀ
ਬਿਲਕੁਲ ਜੀ ਆਪਾਂ ਤਾਂ ਉਹਨਾਂ ਨੂੰ ਹਰ ਟੈਮ ਖੁਸ਼ ਤਾਂ ਜੀ ਉਹਨਾਂ ਨੂੰ ਜਿਆਦਾ ਤੋ ਜ਼ਿਆਦਾ ਅਸੀ ਇੱਕ ਖੁਸ਼ ਰੱਖੀ ਉਹਨਾਂ ਨੂੰ
ਹਾਜੀਂ
ਹੁਨ ਤਾਡੇ ਸਾਬ ਨਾਲ ਮਤਲਬ ਇਹ ਚੀਜ਼, ਹੋਰ ਕੀ ਪਰੇਜ਼ ਕਰ ਸਕਨੇ ਆ ਜੀ।
ਇਹ ਚੀਜ਼ਾਂ ਇਹੀ ਮੇਨ ਤੇ ਐ, ਤੁਹਾਨੂੰ ਦੱਸਿਆ ਮੈਂ ਬਾਕੀ ਇਹ ਹੈਗਾ ਆਪਣਾ ਤੁਸੀਂ ਨਾਂ ਆਪਣੇ ਮਤਲਬ ਜਿਹੜੇ ਹੈਗੇ ਨੇ ਦਾਦੀ ਜੀ, ਉਹਨਾਂ ਨੂੰ ਮਤਲਬ ਰੈਗੂਲਰ ਮਤਲਬ ਐਚ ਚੇਕ ਕਰਾਓ ਤੇ ਆਪਣਾ ਜ਼ਰੂਰ ਬਾਹਰ ਲੈ ਕੇ ਜਾਇਆ ਕਰੋ। ਉਹ ਬਾਹਰ ਦੀ ਦੁਨੀਆਂ ਵੇਖ ਉਹਨਾਂ ਦਾ ਮਨ ਲੱਗੇਗਾ ਇੱਕ ਮਤਲਬ ਘਰ ਏ
ਹੈਲੋ, ਆਵਾਜ਼ ਆ ਰਹੀ।
ਹਾਂਜੀ, ਹਾਂਜੀ, ਭਾਜੀ ਘਰ ਨੀ ਬੰਣ ਕੇ ਰੱਖਣਾ ਉਹਨਾਂ ਨੂੰ
ਨਈਂ ਜੀ ਆਪਾਂ ਨੀਂ ਉਹੀ ਸੋਚ ਰਿਹਾ, ਹੁਣ ਮਤਲਬ ਕੱਲ ਯਾਂ ਪਰਸੋਂ ਚ ਉਹਣਾ ਨੂੰ ਲੈ ਜਾਂਨੇ ਆਂ ਕੀਤੇ ਕਿਥੇ ਘੁਮਾਨ ਕਿਉਂਕਿ ਉਹਨਾਂ ਦਾ ਮਾਈੰਡ ਫਰੈਸ਼ ਰਹੇਗਾ ਨਾਂ ਜੀ
ਹਾਂਜੀ, ਹਾਂਜੀ। ਤੇ ਮੈਂ ਤੁਹਾਨੂੰ ਇਕ ਅ ਕੇ ਦੇਣੀ ਸੀ ਵੀ ਰੈਗੂਲਰ ਚੈਕਅਪ ਬੜਾ ਜ਼ਰੂਰੀ ਹੈਗਾ ਐ। ਠੀਕ ਹੈ ਜੀ।
ਹਾਂਜੀ, ਹਾਂਜੀ।
ਰੈਗੂਲਰ ਚੈਕਅਪ ਭਾਜੀ ਮੈਂ ਕਲੀਅਰ ਹੈਗਾ, ਭਾਜੀ। ਨੈਟਵਰਕ ਆ ਰਹੇ ਨੇਂ?
ਹਾਂਜੀ ਹਾਂਜੀ ਆ ਰਹੇ ਨੇਂ
ਕਹਿਣਾ ਸੀ ਵੀ ਰੈਗੂਲਰ ਚੈਕਅਪ ਬਹੁਤ ਜ਼ਰੂਰੀ ਹੈਗਾ ਇਸ ਬਿਮਾਰੀ ਚ ਭਾਜੀ। ਪ੍ਰੋਪਰ ਰੈਗੂਲਰ ਚੈੱਕਅਪ
ਬਿਲਕੁਲ ਜੀ ਬਿਲਕੁਲ।
ਹਾਂਜੀ ਤੇ ਮਤਲਬ ਕਿ ਏਜ ਕੀ ਹੈਗੀ ਆ ਜੀ ਦਾਦੀ ਦੀ।
ਐਣਾ ਦੀ ਐਈ ਹੈਗੀ ਜੀ, ਘੱਟ ਤੋਂ ਘੱਟ ਸੈਵਨ ਟੀ ਫਾਈਵ।
ਬਸ ਐਈ ਹੈਗਾ, ਵੀ ਓਲਡ ਏਜ ਵੈਸੇ ਹੈਗੇ ਨੇਂ। ਤੇ ਆਪਣਾ ਓ, ਪ੍ਰੀਕੋਸ਼ਨ ਲੈ ਕੇ ਰੱਖੋ ਭਾਈ ਤੁਸੀਂ।
ਅੱਛਾ ਜੀ, ਨਈਂ ਤੁਹਾਡੇ ਸਾਹਬ ਨਾਲ ਮਤਲਬ ਰੋਜ਼ ਚੈੱਕਅਪ ਕਰਾ ਕੇ ਆਉਣਾ ਮੈਂ ਡੋਕਟਰ ਕੋ?
ਰੋਜ਼ ਨੀਂ, ਜੇੜਾ ਡਾਕਟਰ ਡੇਟ ਦੇਗਾ ਨਾਂ, ਰੋਜ਼ ਨੀਂ। ਜਾਣਾ ਹੁੰਦੈ, ਏਦੇ ਭਾਜੀ ਡੇਟ ਹੋਂਦੀ ਏਦੀ, ਕੀਮੋਥੈਰੇਪੀ ਦੀ ਸਟੇਜਾਂ ਹੁੰਦੀਆਂ ਨੇਂ ਕਈ ਜ ਸਟੇਜ ਵਨ ਕੈਂਸਰ, ਸਟੇਜ ਟੂ ਕੈਂਸਰ ਕਈ ਪ੍ਰਕਾਰ ਦੀ ਸਟੇਜ ਹੁੰਦੀਆਂ ਨੇਂ। ਸਮਝ ਰੇ, ਹਾਂ। ਤੇ ਜੇੜਾ ਡੋਕਟਰ ਜੇੜੀ ਵੀ ਤੁਹਾਨੂੰ ਓ ਦੇਗਾ ਡੇਟ, ਉਸ ਡੇਟ ਤੇ ਤੁਸੀਂ ਜਰੂਰ ਪੋਚ ਜਾਣਾ ਅਪਣੀ ਰੈਗੂਲਰ ਓਪਮੇਂਟ ਤੇ ਜਰੂਰ ਪੋਚ ਜਨਾ ਤੁਸੀ।
ਹਾਂਜੀ, ਹਾਂਜੀ।
ਐ ਨੀਂ ਹੋਏ ਡਾਕਟਰ ਸਾਬ ਦੇਨ ਡੇਟ ਤੁਹਾਨੂੰ ਦਸ ਤਰੀਕ ਦੀ, ਤੁਸੀਂ ਜਾ ਰੇ ਓ ਪੰਦਰਾਂ ਤਰੀਕ।
ਨਈਂ, ਨਈਂ ਬੋਤ
ਵਿੱਚ ਦਵਾਈ ਵੀ ਰਹਿ ਰੈ ਜੇਗੀ ਤੁਆਡੀ ਤੇ ਵੇਚ ਜੇੜਾ ਟ੍ਰੀਟਮੈਂਟ ਦੇਣਾ ਓਨਾਂ ਨੇ, ਥੈਰਾਪੀ ਦੇਣੀ ਏ ਓ ਵੀ ਤੁਆਡੀ ਰੈ ਜੇਗੀ। ਹਾਂਜੀ, ਤੇ ਐ ਚੀਜ਼ਾਂ ਦਾ ਤੁਸੀਂ ਖਾਸ ਧੇਆਨ ਦੇਣਾ ਜੇੜੀਆਂ ਮੈਂ ਤੁਆਨੂੰ ਦੱਸੀਆਂ ਨੇਂ।
ਹਾਂ ਬਿਲਕੁਲ ਜੀ, ਪਤਾ ਕੀ ਸਾਨੂੰ ਤੇ ਇੰਨੀ ਨੌਲੇਜ ਨੀਂ ਹੈਗੀ, ਮੈਂ ਤੁਹਾਨੂੰ ਤਾਂ ਹੀ ਫੋਨ ਕੀਤਾ ਸੀ ਤੁਹਾਡੇ ਕੋਲ
ਜਿੜਾ ਫੋਨ ਕੀਤਾ ਤੁਸੀਂ, ਤੁਸੀਂ ਡੋਕਟਰ ਕੋਲ ਵੀ ਇੱਕ ਨੰਬਰ ਲੈ ਕੇ ਗਏ ਓ। ਵਧੀਆ ਜਗ੍ਹਾ ਲੈ ਕੇ ਗਏ ਓ।
ਹਾਂਜੀ, ਹਾਂਜੀ।
ਉਹ ਬੜੇ ਵਧੀਆ ਡੋਕਟਰ ਹੈਗੇ ਨੇਂ, ਕੈਂਸਰ ਸਪੈਸ਼ਲਿਸਟ ਹੈਗੇ ਨੇਂ। ਪੂਰੇ ਸੈ਼ਰ ਦੇ ਮਤਲਬ, ਮਮ ਨਾਮੀ ਡੋਕਟਰ ਹੈਗੇ ਨੇਂ।
ਅੱਛਾ ਜੀ।
ਹਾਂਜੀ।
ਹਾਂਜੀ, ਹਾਂਜੀ। ਅੱਛਾ, ਹੁਨ ਤੁਆਡੇ ਸਾਬ ਦਾ ਹੀ ਪਰਹੇਜ਼ ਕਰਾਂ ਮੈਂ। ਅੱਛਾ ਭਾਜੀ, ਮੈਂ ਤੁਹਾਨੂੰ ਏਕ ਗੱਲ ਹੋਰ ਪੁੱਛ
ਹਾਂਜੀ, ਏ ਪਤਾ ਕੀ ਐ ਬਾਊਜੀ ਐਦਾ‌ ਕੋਈ ਨਾਂ ਓ ਨੀ ਲੈ ਮਤਲਬ ਐ ਸੋਚ ਲੋ ਤੁਸੀ, ਸਪੈਸੀਫਿਕ ਰੀਜਨ ਹੈ ਈ ਨੀ ਐਦਾ। ਕੋਈ ਕਾਰਣ ਜੇੜਾ ਹੈਗਾ ਨਾ, ਕਾਰਣ ਹੈ ਈ ਨਈ ਕੋਈ ਐਦਾ। ਏਦਾ ਹੈਗਾ ਬਸ ਨਾ, ਬੋਡੀ ਚ ਤੁਆਡੀ ਡੈਡ ਸੈਲ ਬਨਨ ਲੱਗ ਜਾਂਦੇ ਨੇ ਆਪੇ ਹੀ ਬਈ ਔ ਕਮ ਸਈ ਤਰੀਕੇ ਨਾਲ ਨਹੀ ਕਰਦੀ ਨਾ
ਹਾਂਜੀ, ਹਾਂਜੀ।
ਸੈਲ ਤੁਆਡੇ ਬਨਨ ਲਾੱਗ ਜਾਂਦੇ ਨੇ ਬੋਡੀ ਚ, ਬਲੱਡ ਚ ਵੀ ਹੋ ਸਕਦੇ ਨੇ ਗਲੇ ਚ ਥ੍ਰੋਡ ਏ, ਗਲੇ ਚ ਵੀ ਹੋ ਸਕਦੇ ਨੇ, ਜਿੱਥੇ ਮਰਜ਼ੀ ਹੋ ਸਕਦੇ ਨੇ, ਕਈ ਪ੍ਰਕਾਰ ਦੇ ਕੈਂਸਰ ਹੋਂਦੇ ਨੇ। ਹੋਨ ਜਨਾਨੀਆਂ ਨੂੰ ਬ੍ਰੈਸਟ ਕ੍ਰੈਂਸਰ ਹੋਂਦੈ ਜੀ ਠੀਕ ਐ ਜੀ, ਹੋਨ ਕਈ ਬਲੱਡ ਕੈਂਸਰ ਹੋਂਦੈ ਜੀ ਮਲਬ ਕਈ ਅ ਪ੍ਰਕਾਰ ਦੇ ਹੋਂਦੇ ਨੇ, ਇੱਕ ਤਰ੍ਹਾਂ ਦਾ ਕੈਂਸਰ ਨਈ ਹੋਂਦਾ ਜੀ।
ਅੱਛਾ, ਅੱਛਾ। ਅੱਛਾ, ਠੀਕ ਏ ਜੀ।
ਤੇ ਮੈਂ ਤੁਆਨੂੰ ਐਈ ਸਮਝਾਵਾਂਗਾ, ਆਪਨਾ ਤੁਸੀਂ ਧੇਆਨ ਦੇਓ ਏਸ ਵਾਰ ਐ ਛੋਟੀ-ਮੋਟੀ ਗਾੱਲ ਨੀ ਹੈ ਕੋਈ। ਭਾਜੀ ਕੋਈ ਸਪੈਸੀਫਿਕ ਕੈ ਈ ਨੀ ਸਕਦੇ, ਵੀ ਕਿਸ ਕਾਰਨ ਹੋਏਆ। ਓ ਚੀਜ ਨਈ ਕੈ ਸਕਦੇ ਮੈਂ ਦੱਸਾਨਾ ਤੁਹਾਨੂੰ ਇਹ ਇਹਦਾ ਰੀਜ਼ਨ ਏਈ ਹੈਗਾ, ਯਾ ਤੇ ਜਨੈਟਿਕ ਹੁੰਦੀ ਹੈ ਜੀ ਜਨਮ ਤੋਂ ਪਹਲੇ ਹੀ ਹੁੰਦੀ ਹੈ ਬੱਚੇਆਂ ਨੂੰ ਜਾਂ ਹੁੰਦੀ ਹੈ ਬਾਦ ਵਿਚ, ਜਾ ਮੰਨ ਲਓ ਤੁਹਾਡੇ ਬੋਡੀ ਸਹੀ ਤਰੀਕੇ ਨਾਲ ਫੰਕਸ਼ਨ ਕੰਮ ਨੀ ਹੁੰਦੇ ਹੈ ਜੀ ਠੀਕ ਹੈ, ਹੁਣ ਕਈ ਬੰਦੇ ਤੰਬਾਕੂ ਖਾਂਦੇ ਨੇ ਜੀ
ਹਾਂਜੀ ਹਾਂਜੀ
ਤੰਬਾਕੂ ਖਾਂਦੇ ਨੇ, ਉਹਨਾ ਨੂੰ ਹੋ ਜਾਂਦਾ ਜੀ, ਮੂੰਹ ਚ ਕੈਂਸਰ, ਠੀਕ ਹੈ ਜੀ ਕਈ ਪ੍ਰਕਾਰ ਦੇ ਕਹਿ ਰਹੇ, ਉਹ ਮਾਊਥ ਕੈਂਸਰ ਕਹਿ ਦਿੰਦੇ ਨੇ ਉਹਨੂੰ ਕਈਆਂ ਨੂੰ ਗਲੇ ਚ ਹੋ ਜਾਂਦੇ, ਤੰਬਾਕੂ, ਮੈਂ ਦੱਸਨਾ ਵਾ ਤੰਬਾਕੂ ਜਦ ਬੰਦਾ ਖਾਂਦਾ ਜੀ, ਉਹ ਲਾਉਦਾ ਤੰਬਾਕੂ ਹੁਣ ਉਹਦੇ ਨਾ ਮੂੰਹ ਸੁਰਾਗ ਹੋ ਜਾਂਦਾ ਜੀ ਉਸ ਜਗ੍ਹਾ ਤੇ, ਰੈਗੂਲਰ ਜਦ ਔ ਲਾਇ ਕਾਫੀ ਟਾਈਮ ਤੱਕ ਲਾਣ ਲੱਗ ਉਹ, ਸੁਰਾਗ ਹੋ ਜਾਏਗਾ ਉਹਦੇ ਮੂੰਹ ਚ ਸੁਰਾਗ ਹੋ ਜਾਏਗਾ, ਤੇ ਉੱਥੇ ਡੈਡ ਸੈਲ ਜਿਹੜਾ ਹੈਗਾ ਨਾ ਬਰਥ ਲੈ ਲੈਣਗੇ, ਵੀ ਜਨਮ ਲੈ ਲੈਣਗੇ ਡੈਡ ਸੈੱਲ ਕੀਟਾਣੂ, ਡੈਡ ਸੈੱਲ ਪੂਰੇ ਮੂੰਹ ਨੂੰ ਗਾਲ ਦਿੰਦਾ ਜੀ, ਉਹ ਕੈਂਸਰ ਬਣ ਜਾਂਦਾ ਬਾਦ ਚ
ਅੱਛਾ
ਜੀ ਐਸੀ ਹਰ ਡੈਡ, ਇਹ ਸਾਰਾ ਹੈਗਾ ਕਮਾਲ, ਡੈਡ ਸੈਲ ਦਾ ਡੈਡ ਸੈੱਲ ਜਿਹੜੇ ਬੋਡੀ ਚ ਬਣ ਜਾਂਦੇ ਨੇ ਨਾ ਉਹਦਾ ਕਮਾਲ ਹੈਗਾ ਸਾਰਾ ਡੇਡ ਸੈਲ ਕਿਉਂ ਬੰਨਦੇ ਨ, ਐ ਭਾਜੀ, ਕਹਿ ਤ ਰੈਆ ਤੁਆਨੂੰ, ਪ੍ਰੋਪਰ ਫੰਕਸ਼ਨ ਨਈ ਕਰਦਾ ਨਾ ਬੋੜੀ। ਕੋਈ ਪਾਰ੍ਟ, ਹੁਣ ਤੁਸੀਂ ਮੂੰਹ ਚ ਰੱਖੇਆ ਜੀ ਤੰਬਾਕੂ ਠੀਕ ਏ ਓ ਜੇੜੇ ਮੂੰਹ ਚ ਓ ਹੈਗੇ ਏ, ਸਾਡੀ ਬੁਲਡ ਵੈਸਲ ਕੈਂਦੇ ਨੇ ਜਿਨੂੰ ਖੂਨ ਦੀ ਪੁਤਲੀਆਂ ਹੂੰਦੀਆਂ ਨੇ ਜੇੜੀ ਠੀਕ ਐ ਓਨਾਂ ਦਾ ਵ, ਜੇੜਾ ਕੰਮ ਹੈਗੈ ਓ ਸਲੋਅ ਕਰ ਦਿੰਦੈ ਓ। ਓ ਕੰਮ ਨੀ ਹੋਂਦਾ ਸਹੀ, ਓਥੇ ਡੈਡ ਸੈੱਲ ਜੇੜੇ ਹੋਂਦੇ ਨੇ, ਓਦਰ ਦੇ ਡੈਡ ਹੋ ਜਾਂਦੇ ਨੇ, ਮਰ ਜਾਂਦੇ ਨੇ
ਅੱਛਾ
ਇਕ ਤੋ ਦੋ ਹੁੰਦਾ ਐ ਸੈੱਲ, ਦੋ ਤੋਂ ਚੇਨ ਚਾਰ ਤੋਂ ਐਵੇਂ ਵੱਧਦੇ ਵੱਧਦੇ ਪੂਰੇ ਮੂੰਹ ਚ ਔ ਕੈਂਸਰ ਫੈਲ ਜਾਂਦਾ ਔ
ਅੱਛਾ ਅੱਛਾ ਫੇਰ ਜਿਵੇਂ ਉਹ ਹੋ ਜਾਂਦਾ, ਉਹ ਫੇਰ ਕੰਮ ਨੀ ਕਰਦਾ, ਏਦਾਂ ਮੂ
ਕਰਦਾ ਫੇਰ ਤੁਹਾਨੂੰ ਪਤਾ ਹੀ ਇਹ, ਫੋਟੋ ਲੱਗੀ ਹੁੰਦੀ ਹੈ ਫੇਰ, ਡੈਡ ਤੇ ਤੁਸੀਂ ਵੇਖੀ ਹੋਣੀ ਹੈ ਕਾਂ ਪੀ ਸਕਦਾ ਪਰ ਉਹ ਦਰਦ ਹੁੰਦੀ ਹੈ, ਜੀ ਉਹਨੂੰ ਕੀ ਕਰੇਗਾ ਬੰਦਾ। ਮ ਮੌਤ ਹੀ ਹੈ ਦੋ ਦਿਨ ਜਲੇਗਾ ਦਸ ਦਿਨ ਜਲੇਗਾ ਕਿੰਨੇ ਦਿਨ ਜੇਲੇਗਾ।
ਅੱਛਾ-ਅੱਛਾ,
ਬੜੀ ਗੰਦੀ ਚੀਜ਼ ਹੈਗੀ ਹੈ ਭਾਜੀ।
ਮੈਂ ਤੇ ਆਪਣੇ ਸਰੀਰ ਨੂੰ ਜਿੰਨਾ ਸਵਸਥ ਰੱਖੋ, ਓਨਾ ਵਧੀਆ ਜੀ।
ਓਨਾ ਵਧੀਆ ਭਾਜੀ ਮੈਂ ਤਾਂ ਕਹਿ ਹੀ ਸ਼ਰਾਬਾਂ, ਤੰਬਾਕੂ ਬੀੜੀ ਸਿਗਰੇਟਾਂ ਛੱਡ ਦੋ ਤੁਸੀਂ ਵੀ ਕੋਈ ਫਾਇਦਾ ਨੀ ਇਹਦਾ ਨਸ਼ੇ ਦੂਰ ਰਹੋ ਜਿੰਨੀ ਤੁਸੀਂ ਆਪਣੇ ਬੋਡੀ ਨੂੰ ਫਿੱਟ ਰੱਖੋਗੇ, ਉਹਨਾਂ ਤੁਹਾਡੇ ਵਿਆਹ ਤੋਂ ਬਾਅਦ ਵੀ ਵਧੀਆ ਰਿਲੇਸ਼ਨ ਲਈ ਬੜਾ ਜ਼ਰੂਰੀ ਹੈਗਾ।
ਉਹ ਤਾਂ ਸਹੀ ਗੱਲ ਹੈ ਭਾਜੀ ਤੁਹਾਡੀ ਕਹਿਣਾ ਹਾਂਜੀ-ਹਾਂਜੀ, ਉਹ ਤੇ ਹੈ।
ਹੁਣ ਮੰਨ ਲਓ ਤੁਸੀਂ ਨਸ਼ਾ ਕਰਨ ਲੱਗ ਗਏ, ਜੀ ਮੇਰੀ ਗੱਲ ਸੁਣੋ। ਅੱਜ ਨੂੰ ਤੁਸੀਂ ਨਸ਼ੇ ਕਰ ਰਹੇ ਹੋ, ਕੱਲ ਨੂੰ ਤੁਹਾਡਾ ਵਿਆਹ ਹੋਣਾ ਠੀਕ ਹੈ ਜੀ ਤੁਹਾਡਾ ਜਦ ਵਿਆਹ ਹੋਏਗਾ। ਤੇ ਤੁਸੀਂ ਮਤਲਬ ਤੁਹਾਡੀ ਹੈਲਦੀ ਲਾਈਫ ਰਹਿਣੀ ਨੀ ਜੀ। ਤੁਸੀਂ ਵਿਆਹ ਤੋਂ ਹੀ ਪਰੇਸ਼ਾਨ ਰਹੋਗੇ, ਆਪਣੇ ਵਧੀਆ ਨੀਹ ਬੰਨੇਗੀ। ਤੁਹਾਡੀ ਬੱਚੇ ਅੱਗੇ ਹੋਣਗੇ, ਕੋਈ ਫਾਇਦਾ ਨੀ ਉਹਦਾ ਉਹ ਵੀ ਪਰੇਸ਼ਾਨ ਆ ਜਾ ਨੇਗੇ ਆਪਣੇ ਡੈਡੀ ਤੋਂ ਉਹਨੇ ਹੀ ਠੀਕ ਹੈ, ਜੀ ਤੇ ਇਹ ਚੀਜ਼ਾਂ ਤੇ ਗੌਰ ਕਰੋ ਤੁਸੀਂ ਇਹ ਚੀਜ਼ਾਂ ਤੇ ਗੌਰ ਕਰੋ ਤੁਸੀਂ ਵੀ ਆਪਣਾ ਧਿਆਨ ਰੱਖੋ। ਫੈਮਲੀ ਦਾ ਤੇ ਦੱਸ ਦਿਨ ਜਰੂਰ ਰੈਗੂਲਰ ਚੈੱਕਅਪ ਵਸਤੇ ਰੋਜ਼ ਲੈ ਕੇ ਜਾਣਾ ਤੁਸੀਂ ਰੋਜ਼ ਵੀ ਮਤਲਬ ਕਹਿੰਦਾ ਹੈਗਾ ਜਦ ਵੀ ਤੁਹਾਡੀ ਡੇਟ ਠੀਕ ਹੈ ਭਾਜੀ, ਧੰਨਵਾਦ ਜੀ।